ਹੈਲੋ
ਹੈਲੋ ਹਾਂਜੀ ਸਸ ਸ੍ਰੀ ਕਾਲ ਜੀ, ਹੋਰ
ਕਿਵੇਂ ਹੋ?
ਵਧੀਆ ਤੁਸੀ
ਕੀ ਖਾਇਆ ਅੱਜ ਖਾਣੇ ਚ?
ਅੱਜ ਅਸੀ ਬਨਾਏ ਸੀ ਦਾਲ ਚਾਵਲ।
ਠੀਕ ਜੀ। ਮੌਸਮ ਕਿੱਦਾਂ ਦਾ ਹੈ ਜੀ ਅੱਜ?
ਮੌਸਮ ਤਾਂ ਸਹੀ ਹੈਗਾ ਮਤਲਬ ਕਿ ਇੰਨੀ ਗਰਮੀ ਨੀ ਹੈਗੀ ਅੱਜ।
ਹੂੰ! ਸਾਡੇ ਇੱਧਰ ਤਾਂ ਫੇਰ ਵੀ ਅੱਜ ਫੇਰ ਵੀ ਮੌਸਮ ਇਵੇਂ ਹੀ ਹੈਗਾ ਮਤਲਬ ਕੀ ਨਾ ਹਵਾ ਨਾ ਕੁਛ।
ਅੱਛਾ
ਹਾਂਜੀ
ਮੀ ਨੀ ਆਇਆ।
ਮੀ ਮਾਂ ਕੁਝ ਨੀ ਆਇਆ ਜੀ ਅੱਜ ਪਰਸੋਂ ਹੀ ਸੀ ਆਯਾ ਜੋ ਆਯਾ।
ਅੱਛਾ
ਉਸ ਤੋਂ ਬਾਦ ਤਾ ਬਸ ਗਰਮੀ-ਗਰਮੀ, ਗਰਮੀ।
ਸਾਡੇ ਇੱਧਰ ਤਾਂ ਕੱਲ੍ਹ ਆਯਾ ਸੀ ਰਾਤੀ ਆਇਆ ਸੀ ਮੀਂਹ। ਸਵੇਰੇ ਵੀ ਥੋੜ੍ਹਾ ਜਿਹਾ।
ਹਾਂਜੀ-ਹਾਂਜੀ
ਅੱਜ ਨੀ ਆਯਾ ਮਤਲਬ ਕੀ ਸ਼ਾਮੀ ਵੀ ਨਹੀਂ ਆਇਆ ਨਾ ਹੁਣ ਆ ਰਿਹਾ ਰਾਤੀ ਵੈਸੇ ਮੌਸਮ ਸਹੀ ਹੋ ਰਹਾ ਮਤਲਬ ਕਿ ਇੰਨੀ ਗਰਮੀ ਨਈ ਹੋਈ। ਕੂਲਰ ਦੀ ਹਵਾ ਅੱਛੀ ਆ ਰਹੀ ਹੈ। ਮੈਂ ਮੇ ਕੋਲ ਨੰਬਰ ਨੀ ਹੈਗਾ ਤੁਹਾਡੇ ਕੋਲ ਹੈਗਾ ਤਾਂ ਦੇਦੋ।
ਤੂੰ ਨਹੀ ਮੇਰੇ ਕੋਲ ਹੁੰਦਾ ਮੈਂ ਗਰਮੀ ਵਿੱਚ ਕਿਉਂ ਮਰਦਾ? ਹਾਂਜੀ, ਮੈਂ ਮਿਲਾ ਲੈਣਾ ਫੇਰ ਪਹਿਲਾਂ।
ਮੇਰੇ ਕੋਲ ਹੁੰਦਾ ਤਾਂ ਮੈਂ ਵੀ ਕਰ ਹੀ ਲੈਂਦੀ ਮੇਰੇ ਕੋਲ ਵੀ ਨੀ ਹੈਗਾ ਨੰਬਰ ਮੈ
ਗੂਗਲ ਤੇ ਤੋਂ ਕੱਢ ਲਓ ਗੂਗਲ ਤੇ ਮਿਲ ਜਾਏਗਾ ਸ਼ਾਇਦ।
ਇੰਝ ਕਰੋ, ਫਿਰ ਤੁਸੀਂ ਕੱਢ ਕੇ ਦੇ ਦਿਓ।
ਮੇਰੇ ਫੋਨ ਚ ਨਾ ਨੈੱਟ ਨੀ ਹੈਗਾ ਅੱਜ ਹਾਂਜੀ।
ਤਾਂ ਲੈ ਲਓ ਹੋਰ ਸਪੋਰਟ ਲੈ ਲਓ।
ਨਹੀਂ, ਘਰ 'ਚ ਕੋਈ ਹੈ ਨੀ ਨਾ।
ਅੱਛਾ, ਤੁਹਾਡੇ ਫ਼ੋਨ ਵਿੱਚ ਨੈੱਟ ਹੈਗਾ, ਮੇਰੇ ਫ਼ੋਨ ਦੀ ਰਿਚਾਰਜ਼ ਖ਼ਤਮ ਹੋਣ ਵਾਲਾ ਐ।
ਉਹ ਮਤਲਬ ਕਿ ਫਿਰ ਕੋਲ ਐਦਾ ਈ ਲੱਗੀ ਐ।
ਇਦਾਂ ਨਹੀਂ ਲੱਗੀ ਪਰ, ਜਿੰਨਾ ਹੈਗਾ ਉਹਨਾ ਕੋ ਜੂਜ਼ ਕਰ ਲੈਂਨੀ ਆ।
ਠੀਕ ਜੀ, ਦੋ-ਤੀਨ ਐਮ ਬੀ ਲਗਦੀ ਐ, ਸਿਰਫ਼ ਨੰਬਰ ਕੱਢਣ 'ਚ ਤਾਂ।
ਤੁਸੀਂ ਕੋਸ਼ਿਸ਼ ਕਰਕੇ ਵੇਖ ਲਓ, ਮੈ ਤੁਹਾਡੇ ਕੋਲੋਂ ਨਿਕਲ ਜਾਏ ਤਾਂ ਠੀਕ ਏ, ਨਹੀਂ ਨਿਕਲੇਗਾ ਤਾਂ ਮੈ ਨਿਕਾਲਾਗੀ।
ਚਲੋ, ਕੋਈ ਨੀ ਮੈਮ ਕਰਾਂਗਾ ਫਿਰ ਕੋਸ਼ਿਸ਼, ਦੱਸਾਂਗਾ ਤੁਵਾਨੂੰ।
ਹਾਂ ਦੱਸ ਦੇਣਾ।
ਠੀਕ ਜੀ।
ਔਰ ਤੁਸੀਂ ਕੀ ਖਾਦਾ ਅੱਜ?
ਅੱਜ ਜੀ, ਮੈਂ ਖਾਤਾ ਮਿਸੀ ਰੋਟੀ ਤੇ ਦਾਲ। ਹਾਂਜੀ।
ਮਿਸੀ ਰੋਟੀ ਨਾਲ ਦਾਲ ਦਾ ਕੀ ਕੰਬੇਅਰ।
ਖਾ ਲਈ ਦੀ ਐ ਜੀ।
ਅੱਛਾ, ਮਿੱਸੀ ਰੋਟੀ ਨਾਲ ਦਹੀਂ ਹੋਵੇ ਮ
ਨਹੀਂ-ਨਹੀਂ ਦਹੀਂ-ਦਹੀਂ, ਦਹੀਂ-ਦਹੀਂ ਨੀ ਲੱਗਦੀ ਵਧੀਆ ਨਾ ਉਹਦੇ ਨਾਲ ਮਿਸੀ ਰੋਟੀ ਨਾਲ ਨਹੀਂ, ਉਹ ਪਤਾ ਕੀ ਏ, ਉਹ ਜੋ ਐਮ ਸੀ ਉਹਨਾਂ ਦੀ ਹੁੰਦੀ ਐ ਨਾ, ਹੋਟਲਾਂ ਦੀ ਉਹ ਥੋੜ੍ਹੀ ਮਤਲਬ ਕੀ ਵੈਸੇ ਜੀ ਹੁੰਦੀ ਐ, ਮੈਦੇ ਦੀ ਮੈਦੇ ਟਾਈਪ ਦੀ।
ਅੱਛਾ।
ਹਾਂ ਜੀ, ਤਾਂ ਉਹ ਵਧੀਆ ਨੀ ਲੱਗਦੀ। ਘਰ ਦੀ ਮਿਸੀ ਰੋਟੀ ਹੋਵੇ ਤਾਂ ਦਹੀਂ ਨਾਲ ਅੱਛੀ ਲੱਗਦੀ ਐ।
ਅੱਛਾ-ਅੱਛਾ। ਅਤੇ ਤੁਸੀਂ ਬਾਹਰੋਂ ਖਾਂਦੇ ਓ ਤੁਹਾਨੂੰ ਉਹ ਮੱਖਣ ਨੀ ਰੱਖ ਕੇ ਦਿੰਦੇ, ਜਿਵੇਂ ਕੀ ਘਰ ਦਾ ਨਿਕਲਿਆ ਹੋਇਆ ਦਾ ਮੱਖਣ ਹੁੰਦਾ ਏ ਨਾ, ਵਾਈਟ ਕਲਰ ਦਾ।
ਨਹੀਂ-ਨਹੀਂ ਉਹ ਨਹੀਂ ਦਿੰਦੇ, ਉਹ ਤਾਂ ਅਮੂਲ ਦਾ ਦੇ ਦਿੰਦੇ ਆ।
ਅੱਛਾ, ਸਾਡੇ ਇਧਰ ਤਾਂ ਮਤਲਬ ਕਿ ਆਪਾਂ ਜਾਂਨੇ ਆ ਨਾ ਖਾਣ, ਤੋਂ ਮਤਲਬ ਕਿ ਵਾਈਟ ਮੱਖਣ ਹੁੰਦਾ ਨਾ ਜਿਹੜਾ ਘਰ ਦਾ ਨਿਕਲਿਆ ਹੁੰਦੈ ਫੇਰ ਉਹ ਪਰਾਂਠੇ ਦੇ ਉਪਰ ਰੱਖ ਕੇ ਦੇਂਦੇ ਨੇ। ਲਸਣ 'ਚ ਵੀ ਨਿਕਲਦਾ, ਆਪਾਂ ਉਹ ਵੀ ਤੇ ਮਲਾਈ ਦਾ ਨਿਕਾਲਦੇ ਆ।
ਮਲਾਈ ਵਾਲਾ ਮੱਖਣ ਨਿਕਲਦੈ, ਫਿਰ ਘਿਉ ਨਿਕਲਦੈ। ਹਾਂਜੀ, ਹੈਲੋ-ਹੈਲੋ। ਹੈਲੋ।